ਹੈਲੋ।
ਹੈਲੋ, ਹੈਲੋ।
ਹਾਂਜੀ, ਸਤਿ ਸ੍ਰੀ ਅਕਾਲ ਜੀ।
ਹੋਰ, ਕੀ ਹਾਲਏ?
ਹਾਂਜੀ ਵਧੀਆ, ਤੁਸੀਂ ਸੁਣਾਓ।
ਬਸ ਹੋਰ, ਹੋ ਆਏ ਓ ਤੁਸੀਂ ਅੰਮ੍ਰਿਤਸਰ?
ਹਾਂਜੀ ਹੋ ਆਏ ਸੀ, ਬਹੁਤ ਵਧੀਆ ਨਜ਼ਾਰਾ ਸੀ। ਬਸ, ਗਏਆ - ਹਾਂਜੀ-ਹਾਂਜੀ, ਬਹੁਤ ਵਧੀਆ। ਗ‌ਏ ਆਂ ਅਸੀਂ ਇੱਥੋਂ, ਸ਼ਨੀਵਾਰ ਗਏ ਸੀ। ਅਸੀਂ ਚਾਰ ਵਜੇ ਕੋਲ, ਸਾਡੇ ਵ ਚਾਰ ਵਜੇ ਦੀ ਗੱਡੀ ਸੀਗਾ।
ਅੱਛਾ--ਵਾ
ਬੈ ਗਈ ਸੀ ਬਸ ਸੀਟ ਮਿਲ ਗੀ ਸੀ।
ਕਿਧਰ?
ਅਸੀਂ ਰਿਜ਼ਵ ਵੀ ਨੀ ਕਰਵਾਈ ਸੀ। ਗੱਡੀ ਇਕ ਬਾਬੇ ਦੇ ਭਰੋਸੇ ਚਲਨੀ ਆ। ਚਲੋ, ਮਿਲ ਜੇਗੀ ਸੀਟ। ਮਿਲ ਗੀ ਸੀ। ਫਿਰ
ਅੱਛਾ--ਹੋਰ। ਸਭ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਹੋ ਆਏ ਸੀ।
ਨ‌ਈ, ਉੱਥੇ ਨ‌ਈ ਗਏ। ਐਥੇ ਬੜੀ ਭੀੜ ਸੀਗਾ, ਉੱਥੇ ਬਹੁਤ ਸੰਗਤ ਸੀਗਾ। ਅਸੀ ਤੇ ਪਹਿਲੇ ਗਏ ਆ। ਉਥੇ ਜਾਂਦਿਆਂ ਨਾਲ ਪਹਿਲੇ ਅਸੀ ਸ਼ਨੀਵਾਰ ਗਏ ਆ ਸੀ ਕੀ ਕਹਿੰਦੇ ਨੇ ਸੀਦਾ ਗਏ ਆ, ਉਥੋਂ ਕਮਰਾ ਵੇਖਿਆ।
ਏਸ ਤਰਾ ਦੇਖਿਆ ਹਾਂਜੀ।
ਸਮਾਨ ਕਰਵਾਇਆ ਫੇਰ ਉਸ ਤੋਂ ਬਾਦ ਅਸੀਂ ਜਾਂਦੇਆਂ ਈ ਚਲੇ ਗਏ ਇਸ਼ਨਾਨ ਘਰ।
ਅੱਛਾ
ਸਾਨੂੰ ਹੋ ਗੇ ਸੀ
ਅ ਅਸੀ ਗਏ ਆ। ਹਾਂ, ਦਸ ਵੱਜ ਗੇ ਸੀ ਸਾਨੂੰ। ਕਰਦੇ
ਅੱਛਾ
ਦਸ-ਗਯਾਰਾਂ, ਫੇਰ ਅਸੀ ਲਾਈਨ ਵਿਚ ਲੱਗ ਗੇ।
ਹਾਂਜੀ, ਅੱਛਾ।
ਹਾਂ ਬਸ ਦੋ ਵਜੇ ਕੋਲ ਅਸੀ ਲੱਗੇ ਸੀ ਲਾਈਨ ਇਚ।
ਤੇ ਸਾਢੇ ਤਿੰਨ ਵਜੇ ਅਸੀ ਅੰਦਰ ਪੋਚ ਗਏ, ਬੋਤ ਸੰਗਤ ਸੀ ਬੋਤ ਜਾਦਾ। ਸੰਗਤ, ਵਾਹਿਗੁਰੂ। ਮੈਂ ਤੇ ਕੈਆ ਨਈ ਟੇਕ ਪਾਵਾਂਗੇ ਪਰ ਬਾਬਾ ਜੀ ਨੇ ਕਿਰਪਾ ਈ ਕੀਤੀ ਸਾਨੂੰ ਲੱਗਿਆ
ਏਯੋ ਦੋ ਵਜੇ ਗਏ ਸੀ, ਸਾਢੇ ਤਿੰਨ ਵਜੇ ਅੰਦਰ। ਦੋ ਟਾਈ ਕੰਟੇ ਈ ਲੱਗੇ ਨੇ। ਅੰਦਰ ਜਾ ਕੇ ਫੇਰ ਬਾਬਾ ਜੀ ਹਲੇ ਆਏ ਈ ਨੀ ਸੀ ਗੁਰੂ ਸੈਬ। ਸਾਢੇ ਚਾਰ ਵਜੇ ਹੁੰਦੀ ਨਾ ਪ੍ਰਕਾਸ਼ ਹੁੰਦੈ।
ਹਾਂਜੀ-ਹਾਂਜੀ-ਹਾਂਜੀ।
ਫੇਰ ਅਸੀ ਅੰਦਰ ਈ ਬੈਠੇ ਰਹੇ, ਬੈਠੇ ਰਹੇ ਅੰਦਰ ਮੈਂ ਕੈਆ ਦਰਸ਼ਨ
ਅੱਛਾ, ਹਾਂਜੀ ਹੋਰ ਕਿੰਨੀ ਦੂਰੋਂ ਆਏ ਆ ਫਿਰ ਦਰਸ਼ਨ ਕਰਾਂਗੀ।
ਹਾਂ-ਹਾਂ।
ਹੋਰ ਕੌਣ-ਕੌਣ ਗਯਾ ਸੀਗਾ ਤੁਆਡੇ ਨਾਲ ਫਿਰ?
ਬਸ ਸਾਡੇ ਰਿਲੇਸ਼ਨ ਏਚ ਈ ਹੈਗੇ ਸੀ ਨਾ। ਹਾਂ ਨਾ ਓ ਕਦੋਂ ਤੇ ਕੈ ਰੇ ਸੀ ਸਾਨੂੰ ਲੈ ਕੇ ਜਾਓ ਦਰਸ਼ਨ ਕਰਵਾਓ।
ਹੂੰ ਚਲੋ ਅੱਛੀ ਗੱਲ ਐ ਲੈ ਗੇ ਓ ਤੁਸੀ। ਹਾਂਜੀ, ਹੋਰ ਕੀ, ਹੋਰ ਸੁਣਾਓ? ਹੂੰ ਚਲੋ ਵਧੀਆ ਹੋ ਗਯਾ।
ਹਾਂ ਆਂ, ਹੋਰ ਤੁਸੀ ਗਏ ਓ।
ਸੀਗਾ, ਹਾਂਜੀ ਅਸੀ ਹੋ ਆਏ ਆਂ। ਅਸੀ ਇੱਕ-ਦੋ ਵਾਰ ਹੋ ਆਏ ਆ, ਹਾਂਜੀ। ਓਨਾ ਨੂੰ ਜੇੜੇ ਤੁਆਡੇ ਨਾਲ ਗਏ ਸੀਗਾ ਉਨਾਂ ਨੂੰ ਹੋ ਗਏ ਸੀ ਦਰਸ਼ਨ? ਹਾਂਜੀ ਬੋਤ ਬਾਬਾ ਗੁਰੂ ਰਾਮਦਾਸ ਜੀ ਦੀ ਬੋਤ ਕਿਰਪਾ।
ਹੂੰ। ਹੂੰ। ਓਵੀ ਗਏ ਸੀ ਸਾਡੇ ਨਾਲ ਬਸ ਉਹਨਾਂ ਦੇ ਹਾਂਜੀ-ਹਾਂਜੀ। ।
ਹੂੰ ਇੱਕ ਵਾਰੀ ਛਕਿਆ ਲੰਗਰ ਹਾਲ ਚ ਬੋਤ ਜਾਦਾ ਰਾਸ਼ ਹਾਂਜੀ, ਰਾਸ਼ ਸ਼ਨੀ ਔਰ ਸ ਐਤਵਾਰ ਨੂੰ‌ ਬੋਤ ਸ ਹਾਂਜੀ-ਹਾਂਜੀ ਬੋਤ ਰਾਸ਼ ਹੁੰਦਾ ਨਾ ਸ਼ਨੀ ਔਰ ਐਤਵਾਰ ਨੂੰ ਬੋਤ ਰਾਸ਼ ਹੁੰਦੈ। ਅੱਗੇ-ਪਿੱਛੇ ਜਾਓ ਨਾ ਤੋ, ਹਾਂਜੀ ਅੱਗੇ-ਪਿ ਛੇ ਚਲਾ ਜਾਏ ਨਾ ਗਰਮੀ ਚ ਨਾ ਜਾਏ। ਹਾਂਜੀ, ਹੋਰ ਤੁਸੀਂ ਰੁਕੇ ਕਿੱਧਰ ਸੀ। ਅੱਛਾ।
ਹਾਂ ਅਸੀਂ ਰੁਕ ਕਿਸੀ ਓਥੇ ਬਾਬਾ ਸੁਖਦੇਵ ਸਿੰਘ ਜੀ ਦਾ ਹੈਗਾ ਦੇ।
ਹਾਂ। ਅੱਛਾ ਬਾਬਾ ਸੁਖਦੇਵ ਸਿੰਘ ਜੀ ਪੁੱਚੌ ਸੈਬ ਵਾਲਿਆਂ ਦਾ
ਹਾਂਜੀ-ਹਾਂਜੀ ਓਥੇ ਹੈਗਾ ਓਥੇ ਅਸੀਂ ਰੁਕੇ ਆ
ਅੱਛਾ। ਅੱਛਾ, ਹਂਜੀ ਔ ਤੇ ਹੈ ਹੈ।
ਹਾਂ ਫੇਰ ਅਸੀਂ ਉੱਥੇ ਆਰਾਮ ਕੀਤਾ ਮਿਲ ਗਿਆ। ਹਾਂ ਤੇ ਹੈ ਮੈਨੂੰ ਤੇ ਘਬਰਾਹਟ ਜੈ਼ਦਾ ਹੀ ਹੁਨ ਤੇ ਉਹ ਗੈਸ ਜੀ ਬਨ ਜੈਂਦੀ ਏ।
ਹਂਜੀ, ਔਹ ਹੋ ਜੈਂਦਾ ਨਾ। ਹਂਜੀ, ਅਚਾਨਕ ਫਿਰ ਸਲਾਹ ਬਨ ਗੀ ਹੋਨੀ ਨਾ ਤੁੱਡੀੇ। ਰਿਜ਼ਰਵ ਨੀ ਕਰਵਾਈ ਹੋਨੀ ਤੁਸੀ।
ਹਾਂ ਥਕਾਵਟ ਜੈ਼ਦਾ ਹੀ ਹੋ ਗਈ ਸੀ ਹੋਰ ਬੋੱਤ ਕਿਰਪਾ ਬਾਬੇ ਦੀ ਬੜੀ ਸੰਗਤ ਹੁੰਂਦੀ ਏ। ਉੱਥੇ ਬੜਾ ਮਨ ਵੀ ਬਹੁਤ
ਹੁੰਦੀ ਏ ਹਂਜੀ ਸਵਰਗ ਐ ਜੀ ਗੁਰੂ ਰਾਮ ਦਾਸ ਜੀ ਦੀ ਬੋੱਤ ਕਿਰਪਾ ਹੋਰ ਤੁਸੀਂ ਕੀ ਕੀ ਫੇਰ ਸਮਾਨ ਲਿਆ। ਕੁਸਮਾਨ।
ਬਸ ਓਥੋਂ ਦੀ ਗਏ ਅਮ ਸਵੇਰੇ। ਹਾਂ ਬਾਬਾ ਦੀਪ ਸਿੰਘ ਵਾਲੇ ਪਾਸੇ ਜਾਔ ਗੁਰਦੁਆਰੇ। ਉੱਥੇ ਰਸਤੇ ਵਿੱਚ ਪੈਲੇ ਤੇ ਬੋੱਤ ਹੀ ਰਸ਼ ਸੀ। ਪੈਲੇ ਮੈਂ ਕਿ ਚਲੋ ਵਾਪਿਸ ਈ ਚੱਲਨੇ ਆ ਨਹੀਂ ਲੈਂਦੇ।
ਹਂਜੀ, ਔ ਤਾਂ ਬੋੱਤ ਰਸ਼ ਹੁੰਦੈ।
ਹਾਂ ਫਿਰ ਉਨਾਂ ਨੇ ਨਾ ਸ਼ਦਾਈ ਲਗਾਈ ਹੋਈ ਸੀ ਉੱਥੇ। ਫੇਰ ਅਸੀਂ ਅੰਦਰ ਵੜ ਈ ਗਏ ਚਲੋ ਧੱਕਮ ਧਮਕਾ ਲੱਗਾ ਥੋੜਾ ਬੋੱਤ। ਫੇਰ ਅਸੀਂ ਦੁਕਾਨ ਦੁਕੂਨ ਤੇ ਵੜੇ।
ਸੂਟ ਵਗੈਰਾ ਬੋੱਤ ਅੱਛੇ, ਅੱਛੇ ਮਿਲਦੇ ਐ।
ਹਾਂ ਬੋੱਤ ਵਧੀਆ ਅਸੀਂ ਲੈ ਕੇ ਆਏ ਸੀ ਦੋ ਤਿੰਨ ਸੂਟ ਲੈ ਕੇ ਕੇ ਆਏ ਸੀ ਚਿਕਨ ਦੇ ਬੋੱਤ ਅੱਛੇ ਸੀ ਬੱਚਿਆਂ ਦੇ ਵੀ ਖਿਲੋਨੇ ਵਗੈਰਾ। ਲਏ ਤੁਨੂੰ ਪਤਾ ਬੱਚੇ ਤੰਗ ਕਰਦੇ ਆ ਵਾਕੇ ਮੰਮਾ ਕੀ ਲਿਆਏ ਔ।
ਹਂਜੀ, ਬੱਚਿਆਂ ਵਾਸਤੇ ਤੇ ਲੈਨਾ ਈ ਪੈਂਦਾ ਵੇ। ਹੋਰ ਸੁਨਾਔ ਹੋਰ। ਹੋਰ ਦਰਸ਼ਨ ਮੇਲੇ ਅੱਛੇ ਹੋ ਗਏ ਸੀਗਾ ਹੋਰ ਔਧਰ ਨੀ ਗਏ ਸੀਗਾ ਗੋਂਦਵਾਲ ਸਾਹਿਬ। ਤਰਨਤਾਰਨ ਸਾਹਿਬ ਨੀ ਗਏ।
ਨਾ। ਉੱਥੇ ਨੀ ਗਏ ਅਸੀਂ ਅਗੇ ਪਤਾ ਕੀ ਤਬੀਅਤ ਖ਼ਰਾਬ ਹੋ ਗਈ ਸੀ ਨਾ ਮੇਰੀ ਮੇਰਾ ਮਨ ਤੇ ਸੀ ਜਾਨਤੇ।
ਸਾਫ ਦੁਵਾਰੇ।
ਬਸ ਤਬੀਅਤ ਜੀ ਖ਼ਰਾਬ ਹੋ ਗਈ। ਫਿਰ ਮੈਂ ਕਿਹਾ ਚਲੋ ਫੇਰ ਆਵਾਂਗੇ। ਉੱਥੇ ਨਾ ਇੱਕ ਗੁਰਦੁਆਰਾ ਹੈਗਾ ਭਾਈ ਸ਼ਾਲੋ ਜੀ ਦਾ।
ਸਾਲੋ ਹਂਜੀ, ਹਂਜੀ।
ਹਾਂ। ਹਂਜੀ, ਔਥੇ ਬੋੱਤ ਵਧੀਆ ਗੁਰਦੁਆਰਾ ਹੈਗਾ ਸਾ਼ਲੋ ਜੀ ਦਾ। ਬਸ ਜਿਵੇਂ ਕਿਸੇ ਦੇ ਬੇਟਾ ਨੀ ਹੁੰਦਾ
ਹਂਜੀ।
ਤੇ ਉੱਥੇ ਥਾਪੀਆਂ ਆਉਂਦੀਆਂ ਨੇ। ਥਾਪੀਆਂ।
ਹਂਜੀ, ਹਂਜੀ, ਹਂਜੀ ਥਾਪ ਇਆਂ ਚੜਦੀਆਂ ਨੇ।
ਔ ਹ ਲੈ ਕੇ ਜਾਔ ਅਸੀਂ ਗਏ ਸੀ। ਪਿਛਲੇ ਸਾਲ ਅ ਹੋ ਗਏ ਨੇ ਸਾਨੂੰ ਹਾਂ। ਦੋਤਿੰਨ ਸਾਲ ਹੋ ਗਏ ਅਸੀ ਗਏ ਸੀ ਮੇਰਾ ਬੇਟਾ ਨਹੀਂ ਸੀ ਨਾ। ਤੇ ਮੈਂ ਗਈ ਸੀ, ਤੇ ਫੇਰ ਮੈਂ ਮੰਨੀ ਸੀ, ਹਾਂਜੀ ਫੇਰ ਚੜਾ ਕੇ ਵੀ ਆਏ ਸੀ।
ਚੜਾ ਕੇ ਵੀ ਆਏ ਸੀ, ਅੱਛਾ। ਅਰਦਾਸ ਕਰਾਨੀ ਪੈਂਦੀ ਏ। ਅੱਛਾ, ਅੱਛਾ ਅਰਦਾਸ ਕਰਾਨੀ ਪੈਂਦੀ ਆ, ਪਹਿਲੇ ਫਰੂਟਸ ਵਗੈਰਾ ਲੈ ਜੋ ਅਰਦਾਸ ਕਰਾਓ, ਅੱਛਾ। ਔਰ ਥਾਪੀ ਵੀ ਲੈ ਕੇ ਜਾਨੀ ਪੈਂਦੀ ਏ। ਚੜਾਂਦੇ ਨੇ ਹਾਂਜੀ-ਹਾਂਜੀ। ਅੱਛਾ
ਮਾਨਤਾ ਏ ਗੁਰ ਰਾਮਦਾਸ ਜੀ ਨੇ ਨਾ ਮੰਨੇਆ ਸੀ, ਕੀ ਕਹਿੰਦੇ ਐ ਲੰਗਰ ਨੀ ਨਾ ਖਖਾਂ ਫੇਰ ਤੇ ਉਨਾਂ ਨੇ ਕੇਆ ਲੱਕੜਾਂ ਚਲਨੀਆਂ ਨੇ। ਤੇ ਭਾਈ ਸ਼ਾਲੋ ਜੀ ਗਏ ਸੀ, ਫੇਰ ਮਹੱਲੇਆਂ ਚੋਂ ਕੈਹਨ
ਥਾਪੀਆਂ ਦੇਗਾ, ਹੁਨ ਪੁੱਤਰ ਮਿਲੇਗਾ। ਗੁਰੂ ਰਾਮਦਾਸ ਜੀ ਦੇ ਕੋਲੋਂ। ਤੇ ਗੁਰੂ ਰਾਮਦਾਸ ਜੀ ਕਹਿੰਦੇ ਨੇ, ਕਿ ਤੁਸੀਂ ਏ ਆਪਨੇ ਕੋਲੋਂ ਕਿਉਂ ਕੇਅ ਤਾਂ ਫੇਰ ਓ ਭਾਈ ਸ਼ਾਲੋ ਜੀ ਕੇਅ ਰੇਅ ਨੇ ਕਿ ਨਈ ਮੈਂ ਆਪਨੇ ਕੋਲੋਂ ਨੀ ਕੇਆ ਤੁਸੀਂ ਤੁਹਾਡੇ ਘਰ ਬੜਾ ਕੁਛ ਏ, ਤੁਸੀਂ ਤੇ ਦੇ ਸਕਦੇ ਹੋ? ਸਭ ਨੂੰ ਦਾਤਾ ਵੰਡਨ ਵਾਲੇ ਹੋ? ਤੁਸੀਂ ਤਾਂ ਕਰਕੇ ਕੇ ਫੇਰ ਉਨਾ ਨੇ ਨਾ ਮਤਲਬ ਮਨ ਲੇਆ ਕਹਿੰਦੇ ਚਲੋ ਠੀਕ ਏ, ਉੱਥੇ ਵੀ ਨਾ ਓ ਵੀ ਤੋਬਾ ਜੇਹਾ ਬਨੇਆ ਹੋਆ, ਭਾਈ ਸ਼ਾਲੋ ਜੀ ਦਾ। ਜਿਵੇਂ ਕਿਸੇ ਦੇ ਬੱਚੇ ਮਤਲਬ ਨਈ ਸਹੀ ਹੁੰਦੇ। ਇਸ਼ਨਾਨ ਕਰਨ ਉੱਥੇ ਸ਼ਰਧਾ ਨਾਲ ਉਨਾਂ ਦਾ ਆਸਾਂ ਪੂਰੀਆਂ ਹੁੰਦੀਆਂ ਨਾ, ਅਸੀਂ ਗਏ ਆ, ਉੱਥੇ ਅਸੀਂ ਇਸ਼ਨਾਨ ਵੀ ਕੀਤਾ ਸੀਗਾ। ਹਾਂਜੀ, ਇਸ਼ਨਾਨ ਵੀ ਕੀਤਾ ਸੀ। ਅਸੀ ਮੇਰਾ ਬੇਟਾ ਉਥੋਂ ਹੀ ਹੋਏਆ, ਬਾਰਾਂ ਸਾਲਾਂ ਬਾਅਦ ਹੋਏਆ ਸੀ ਹਾਂਜੀ-ਹਾਂਜੀ।
ਚਲੋ ਅੱਛੀ ਗੱਲ ਏ, ਓ ਪਰਮਾਤਮਾ ਨੇ ਸੁਨੇਆ ਵਧੀਆ ਹਾਂਜੀ-ਹਾਂਜੀ। ਜੀ ਹਾਂਜੀ ਹੋਰ ਸੁਣਾਓ? ਹਾਂਜੀ
ਅੱਛਾ, ਓਕੇ ਸਤਿ ਸ਼੍ਰੀ ਅਕਾਲ।
ਹੈਲੋ ਹਾਂਜੀ-ਹਾਂਜੀ ਹੋਰ ਸੁਣਾਓ? ਹੋਰ, ਸਤਿ ਸ੍ਰੀ ਅਕਾਲ ਜੀ। ਪਾਗਲ ਓ ਕੇ ਦੋ ਮਿੰਟ ਹੋਏ ਨੇ ਹਲੇ ਤੈਨੂੰ ਮੈਂ ਨਾ ਫੇਰ